ਹੈਲੋ।
ਹਾਂਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ। ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਤੁਸੀਂ।
ਹਾਂਜੀ, ਹਾਂਜੀ। ਸਭ ਵਧੀਆ ਤੁਸੀਂ ਦੱਸੋ।
ਹਾਂਜੀ, ਹਾਂਜੀ। ਵਧੀਆ ਵਧੀਆ। ਸਭ ਵਧੀਆ ਜੀ ਸਭ ਵਧੀਆ ਤੁਸੀਂ ਸੁਣਾਓ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ
ਹਾਂਜੀ। ਘਰ ਪਰਿਵਾਰ ਤੇ ਸਭ ਠੀਕ ਹੈਗਾ। ਬਸ ਗਲੀ ਹੀ ਥੋੜਾ ਰੌਲਾ ਜਿਹਾ ਚੱਲ ਰਿਹਾ।
ਹਾਂਜੀ। ਕੀ ਹੋ ਗਿਆ?
ਬਸ ਕੁੱਝ ਨੀ ਦੁਪਹਿਰੇ ਸੁੱਤੇ ਸੀ ਆਪਾਂ ਸਾਨੂੰ ਤੇ ਵਾਜਾ ਆਈਆ ਜੀ ਇੱਕ ਦਮ ਲੜਾਈ ਹੋ ਰਹੀ ਗਲੀ ਚ। ਬਾਈ ਉਹ ਬ ਉਹ ਇਹ ਇੱਕ ਹਲੇ ਵਿਆਹ ਹੋਇਆ ਸੀ ਨਵਾਂ ਨਵਾਂ ਹਨਾਂ।
ਹਾਂਜੀ।
ਹੈ ਆਪਣਾ ਹਫ਼ਤੇ ਪਹਿਲੇ ਜੀ ਤੇ ਉਹ ਜਿਹੜੇ ਮਤਲਬ ਕੁੜੀ ਵਿਆਹ ਹੋਇਆ ਸੀ ਉਹਦਾ ਉਹ ਆਈ ਹੈ ਜੀ। ਆਪਣਾ ਮਤਲਬ ਕਿ ਸਸ ਤੇ ਨੂੰਹ ਨੂੰ ਲੜਦੇ ਪਏ ਸੀ ਆਪਸ ਵਿੱਚ ਈ।
ਅੱਛਾ ਮਤਲਬ ਕਿਉਂ ਲੜ ਰਹੇ ਸੀ।
ਲਾੜ ਇਸ ਲਈ ਰਹੇ ਸੀ ਜੀ ਆਪਣਾ ਮਤਲਬ ਕੀ ਆ ਦਹੇਜ ਦੂਜ ਪਿੱਛੇ ਜੀ।
ਇਹ ਅੱਜ ਕੱਲ ਇਹ ਬਹੁਤ ਜ਼ਿਆਦਾ। ਹਾਂ, ਪਹਿਲੇ ਤੇ ਸੁਣਿਆ ਸੀ ਪਹਿਲੇ ਤਾਂ ਚਲੋ ਪੁਰਾਣਾ ਜ਼ਮਾਨਾ ਸੀ। ਤੇ ਪਹਿਲੇ ਤੇ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਤੇ ਇਤਨਾ ਅਸੀਂ ਇਤਨਾ ਅੱਗੇ ਵੱਧ ਗਏ ਹਾਂ ਤਾਂ ਵੀ ਕਈਆਂ ਦੀ ਸੋਚ ਇੱਧਰ ਤੱਕ ਈ ਹੈ। ਕੇ ਦਹੇਜ ਦੇਣਗੇ। ਤੇ ਚਲੋ ਠੀਕ ਚਲੇਗਾ ਨਹੀਂ ਤੇ ਨਹੀਂ ਚਲੇਗਾ ਅੱਜ ਅੱਜ ਦਿਨ ਤੱਕ ਵੀ ਆਲੇ ਵੀ ਕੁਛ ਪਰਿਵਾਰ ਐਸੇ ਹਨ ਜਿਨਾਂ ਨੂੰ ਦਹੇਜ ਤੇ ਹੀ ਹੈ। ਇਹ ਨੀ ਹੈ ਕਿ ਕਿਸੇ ਨੇ ਕਿਸੇ ਮਾਂ ਪਿਓ ਨੇ ਆਪਣੀ ਹੈ ਮਤਲਬ ਪਾਲ ਪੋਸ ਕੇ ਇੱਕ ਬੱਚਾ ਆਪਣਾ ਤੁਹਾਡੇ ਹਵਾਲੇ ਕਰ ਦਿੱਤਾ ਹਨਾ। ਇੱਕ ਕਿਸਮ ਦਾ ਹਨਾ ਉਹਨੂੰ ਹਾਂ ਇੰਨੀ ਦੇਰ ਉਹ ਪਾਲਦੀ ਹੈਨ ਹਨਾ ਪਾਲਣ ਪੋਸ਼ਣ ਕਰਕੇ ਉਹ ਤੁਹਾਡੇ ਦੇ ਹਵਾਲੇ ਕਰ ਦਿੱਤੇ ਨੇ ਕਿ ਤੁਸੀਂ ਅੱਗੇ ਅੱਗੇ ਤੁਹਾਨੂੰ ਸੌਂਪ ਦਿੱਤੀ ਕੁੜੀ ਆਪਣੀ ਤੇ ਤੁਸੀਂ ਅਗੇ ਉਸਨੂੰ ਹੂੰ ਦਹੇਜ ਦੇ ਲਈ ਤੰਗ ਕਰੋਗੇ ਤੇ ਉਹ ਤੇ ਵਧੀਆ ਗੱਲ ਨਈ ਐ ਨਾ ਓਰ ਤੁਸੀਂ ਦੇਖੋ ਕਈ ਵਾਰ ਹਾਂ ਕਈ ਵਾਰ ਕਈ ਗਰੀਬ ਪਰਿਵਾਰ ਦੇ ਹੁੰਦੇ ਨੇ ਹਨਾ
ਹਾਂਜੀ ਹਾਂਜੀ
ਗ਼ਰੀਬ ਪਰਿਵਾਰ ਦੇ ਹੁੰਦੇ ਚਲੋ ਅਸੀਂ ਦੇਖ ਲੈਂਦੇ ਹਾਂ ਕਈ ਵਾਰ ਵਿਆਹ ਸ਼ਾਦੀਆਂ ਤੇ ਬਹੁਤ ਜ਼ਿਆਦਾ ਪੈਸਾ ਉਡਾਇਆ ਜਾਂਦਾ ਐ ਹਨਾ ਸ਼ਰਾਬ ਵਗੈਰਾ ਲੱਗਦੀ ਦੀ ਹੈ ਕੋਕ ਟੇਲ ਵਗੈਰਾ ਹੁੰਦੀ ਐ ਮੋਕ ਟੇਲ ਜੋ ਵੀ ਹੁੰਦੀ ਐ ਨਾ ਮਹਿੰਦੀਆਂ ਤੇ ਇਤਨਾ ਪੈਸਾ ਵੇਸਟ ਕੀਤਾ ਜਾਂਦਾ ਐ ਕਈ ਲੋਕ ਤੇ ਕੋਂਸਰਟ ਲਗਾਦੇ ਹਨ ਸਿੰਗਰਸ ਦਾ ਵਗੈਰਾ ਹਨਾ ਅਗਰ ਤੁਸੀਂ ਓਤੇ ਓਦੇ ਤੇ ਪੈਸਾ ਘੱਟ ਯੂਜ ਕਰਕੇ ਤੁਸੀਂ ਇਨਾਂ ਚੀਜ਼ਾਂ ਤੇ ਲਗਾਇਆ ਜਾਏ ਕੇ ਇੱਕ ਮਤਲਬ ਅਹ ਧੀ ਦੇ ਪਰਿਵਾਰ ਨੂੰ ਕਿਤਨੀ ਸਹੂਲਤ ਮਿਲ ਜਾਂਦੀ ਐ ਨਾ।
ਸਹੀ ਗੱਲ ਐ ਜੀ ਬਿਲਕੁਲ।
ਹਾਂ, ਗਰੀਬ ਪਰਿਵਾਰ ਦੀ ਬੱਚੀ ਤੂੰ ਮਤਲਬ ਇੱਕ ਤੇ ਕਈ ਵਾਰ ਹੁੰਦਾ ਕਿ ਅ ਬੜੀ ਮੁਸ਼ਕਿਲ ਨਾਲ ਕਈ ਵਾਰ ਦੀ ਕਈਆਂ ਦੀ ਧੀ ਧੀ ਹੁੰਦੀ ਐ, ਕਈਆਂ ਦੇ ਬੇਟੇ ਤੇ ਹੁੰਦੇ ਨੀ। ਧੀਆਂ ਈ ਘ ਘਰ ਦਾ ਘਰ ਦਾ ਸਿਸਟਮ ਚਲਾਂਦੀਆਂ। ਹੁਣ ਜੋ ਘਰ ਦਾ ਉਹੀ ਸਿਸਟਮ ਚਲਾਏਗੀ ਤੇ ਉਹੀ ਅਗਰ ਤੁਹਾਡੇ ਕੋਲ ਆ ਰਹੀ ਐ ਇੱਕ ਕੁੜੀ ਤੇ ਉਹਨੂੰ ਹੁਣ ਦਹੇਜ ਲਈ ਤੇ ਤੁਸੀਂ ਥੋੜ੍ਹਾ ਕਰ ਸਕਦੇ ਔ ਨਾ। ਕਿ ਦਹੇਜ ਨਾ ਹੀ ਮੰਗਿਆ ਜਾਏ। ਵਧੀਆ ਦਹੇਜ ਦੇਖੋ ਹੁਣ ਛੋਟੀ ਮੋਟੀ ਚੀਜ਼ਾਂ ਤੇ ਹੁੰਦੀ ਈ ਨੀ ਏ ਹਨਾਂ।
ਹਂ, ਹਂ
ਚੀਜ਼ਾਂ ਹੁੰਂਦੀਆਂ ਹਨਾਂ ਇਹ ਛੋਟੀ ਤੋਂ ਛੋਟੀ ਚੀਜ਼ ਚਾਹੀਦੀ ਹੁੰਦੀ ਐ।
ਬਿਲਕੁਲ ਬਿਲਕੁਲ, ਹੁਨ ਏ ਵੇਖਲੋ ਤੁ ਵੀ ਹਰ ਮਾਂ ਪਿਓ ਤਾਂ ਇਹੀ ਚਾਹੁੰਦਾ ਵੀ ਆਪਾਂ ਜ਼ਿਆਦਾ ਤੋਂ ਜ਼ਿਆਦਾ ਦੇ ਦੇ ਕੇ ਭੇਜੀਏ ਕੁੜੀ ਨੂੰ।
ਬਿਲਕੁਲ ਕੇ ਅਗੇ ਕੁੜੀ ਨੂੰ ਹਾਂ, ਹਾਂ ਭਾਵੇਂ ਉਹ ਵਿਚਾਰੇ ਲੋਨ ਲੈ ਕੇ ਕੇ ਭੇਜਣ ਜਾਂ ਫਿਰ ਕੁਛ ਕ ਕਿ ਜੇ ਹਾਂ ਕਿਸੇ ਕੋਲੋਂ ਲੈ ਕੇ ਬਿਲਕੁਲ ਇਹ ਚੀਜ਼ ਤਾਂ ਵੈਸੇ ਵਿੱਚ ਹੀ ਉਹੀ ਬੰਦਾ ਸੋਚ ਸਕਦਾ ਜਿਹਦੇ ਘਰ ਖੁੱਦ ਧੀ ਹੋਏ। ਸਹੀ ਜਿਹੜੀ ਗੱਲ ਐ, ਹਾਂ ਇਸ ਤਰ੍ਹਾਂ ਅਗਰ ਜਿਨਾਂ ਦੇ ਘਰ ਧੀ ਨੀ ਐ ਨਾ ਉਹ ਇਹ ਚੀਜ਼ ਕਦੇ ਨੀ ਸੋਚਣਗੇ ਉਹ ਤੇ ਇਹੀ ਸੋਚਣਗੇ ਨਈਂ ਸਾਡਾ ਮੁੰਡਾ ਐ। ਅਸੀਂ ਲਾਂਹਗੇ ਦੇਜੇ ਅਸੀਂ ਇੱਕ ਇੱਕ ਮੁੰਡਾ ਅਸੀਂ ਧੂਮ-ਧਾਮ ਨਾਲ ਕਰ ਲਾਂਗੇ। ਅਗਰ ਉਹੀ ਮ ਤੇ ਮੇਰੀ ਤੇ ਇਹ ਸੋਚ ਵੀ ਹੈ ਕਿ ਅਗਰ ਸਪੋਜ ਕਰੋ ਤੁਸੀਂ ਵਿਆਹ ਕਰਿਓ ਨਾ ਵਿਆਹ ਦੇ ਲਈ ਹਾਂ, ਵਿਆਹ ਵੀ ਤੁਸੀਂ ਜਿਹੜਾ ਗਜ-ਵੱਜ ਕੇ ਕਰਦੇ ਓਨਾਂ ਦੇਖੋ ਸਾਰੇ ਲੋਕਾਂ ਨੇ ਆਣਾ ਐ, ਖਾ ਕੇ ਚਲੇ ਜਾਣਾ ਤੇ ਜਿਨਾਂ ਨੇ ਮਤਲਬ ਹਾਂ, ਅੱਛਾ ਵੀ ਹੋਏਗਾ ਨਾ ਬੈਸਟ ਟੂ ਬੈਸਟ ਵੀ ਤੁਸੀਂ ਅਗਰ ਅ ਆਪਣਾ ਵਿਆਹ ਕਰਵਾਓਗੇ ਹਨਾਂ, ਅੱਛਾ ਮਤਲਬ ਗਜ-ਵੱਜ ਕੇ ਉਹਦੇ ਲਈ ਵੀ ਲੋਕਾਂ ਨੇ ਗੱਲਾਂ ਕਰਨੀ ਹੀ ਕਰਨੀ ਐ। ਖਾ ਪੀ ਕੇ ਵੀ ਗੱਲਾਂ ਕਰਨਗੇ ਤੇ ਨ ਨਾ ਵੀ ਆਣਗੇ ਤਾਂ ਵੀ ਗੱਲਾਂ ਕਰਨਗੇ ਇਸਨੂੰ ਵਧੀਆ ਕਿ ਇੱਕ ਸਿੰਪਲ ਜਿਆ ਸਾਦਾ ਵਿਆਹ ਕਰੋ ਤੇ ਜੋ ਤੁਹਾਨੂੰ ਜੋ ਤੁਹਾਡੇ ਪੈਸੇ ਬਚਦੇ ਐਨਾਂ, ਉਹ ਉਹ ਤੁਸੀਂ ਸੇਵ ਰੱਖੋ। ਸੇਵਿੰਗਸ ਰੱਖੋ, ਉਹ ਤੁਸੀਂ ਕਿਸੇ ਅੱਛੇ ਕੰਮ ਲਈ ਲਗਾਓ। ਦੇਖੋ ਵਿਆਹ ਹਾਂ ਉਹ ਹੁੰਦਾ ਕਿਸੇ ਕਿਸੇ ਦੇ ਹੁੰਦੇ ਨੇ, ਚਾਹ ਹੁੰਦੇ ਨੇ ਤੇ ਵਿਆਹ ਵੀ ਇੱਕੋ ਵਾਰੀ ਹੀ ਹੁੰਦਾ ਜ਼ਿੰਦਗੀ ਵਿੱਚ ਬਟ ਇਹ ਕਿ ਅਗਰ ਸਹੀ ਸੋਚ ਨਾਲ ਸੋਚਿਆ ਜਾਏ ਨਾ
ਹਾਂਜੀ।
ਤੇ ਦੇਖੋ ਕਰਨੇ ਉਹ ਤੇ ਇੱਕੋ ਵਾਰੀ ਹੋਏਗਾ ਨਾ ਪੈਸਾ, ਪੈਸਾ ਵੀ ਉਡੇਗਾ। ਹਨਾਂ, ਅੱਜ-ਕੱਲ ਤੇ ਪਹਿਲੇ ਤੇ ਚਲੋ। ਪਹਿਲੇ ਵੀ ਤਾਂ ਸਿੰਪਲ ਵਿਆਹ ਹੁੰਦੇ ਸਨ, ਪਹਿਲੇ ਕਿਉਂ ਨੀ ਹੁੰਦੇ ਸਨ, ਪਹਿਲੇ ਵੀ ਸਿੰਪਲ ਵਿਆਹ ਹੁੰਦੇ ਸਨ, ਦਹੇਜ ਦੇ ਨਾਮ ਤੋਂ ਥੋੜ੍ਹੀ ਬਹੁਤੀ ਚੀਜ਼ਾਂ ਲਈ ਜਾਂਦੇ ਸਨ। ਅੱਜ-ਕੱਲ੍ਹ ਤੇ ਮੈਂ ਦੇਖਦੀ ਆਂ, ਗੱਡੀਆਂ ਵੀ ਮੰਗਦੇ ਹਨ। ਬਾਈਕਸ ਵਗੈਰਾ ਵੀ ਮੰਗਦੇ ਆ, ਕੁਛ ਨਾ ਕੁਛ ਤਾਂ ਮੰਗਦੇ ਹੀ ਮੰਗਦੇ ਆ। ਪਤਾ ਨੀ ਏਦਾ ਕਈ ਵਾਰ ਤੇ ਮੈਨੂੰ ਏਦਾਂ ਲੱਗਦਾ ਕਿ ਸ਼ਾਇਦ ਜੋ ਦਹੇਜ ਮੰਗਦੇ ਹਨ, ਉਹ ਪਹਿਲੇ ਨੰਗੇ ਭੁੱਖੇ ਰਹਿੰਦੇ ਹਨ ਜਾਂ ਤੇ ਉਹ ਕਿਧਰੇਲੇ। ਉਨਾਂ ਦੇ ਕੋਲ ਬੈੱਡ ਨੀ ਐ ਲੇਟਣ ਲਈ, ਯਾ ਉਨਾਂ ਕੋਲ ਕੋਈ ਟੀਵੀ ਨੀ ਐ ਦੇਖਣ ਲਈ । ਸਟਾਰਟਿੰਗ ਤੋਂ ਹੀ, ਬਸ ਏਹੀ ਆਸ ਤੇ ਹੁੰਦੇ ਨੇ ਕਿ। ਸਾਡੇ ਨੂੰਹ ਆਏਗੀ ਤੇ ਓ ਸਾਰਾ ਸਮਾਨ ਲੈ ਕੇ ਆਏਗੀ ਸਾਡੇ ਘਰ। ਲੱਗੇਗਾ।
ਬਸ ਜੀ, ਵੇਖੋ ਲਾਲਚ ਹੈਗਾ, ਤੇ ਲਾਲਚ ਕਦੀ ਖਤਮ ਨੀ ਹੁੰਦਾ ਇਨਸਾਨ ਦਾ।
ਓਈ ਐ ਨਾ ਲਾਲ ਹਾਂ, ਇਤਨੀ ਲਾਲਚ ਵੀ ਨੀ ਨਾ, ਕਰਨੀ ਚਾਹੀਦੀ ਕਿ ਜਿੰਦ ਬੋਤ ਜਾਦਾ ਹੋ ਜਾਏ, ਅਗਲੇਆਂ ਦਾ ਵੀ ਦੇਖਣਾ ਚਾਈਦਾ, ਮੈ। ਤੇ, ਕੇਂਦੀ ਆ ਜੇਹੜਾ ਵਿਆਹ ਹੁੰਦਾ ਨਾ, ਵਿਆਹ ਦੇ ਵਿੱਚ ਵੀ। ਅੱਧਾ, ਹਾਫ -ਹਾਫ ਕਰਨਾ ਚਾਈਦਾ। ਨਾ ਕਿ ਮੁੰਡਿਆਂ ਵਾਲੇ ਨੂੰ ਜ਼ਾਦਾ ਬਰਡਨ ਪਏ, ਨਾ ਕੁੜੀਆਂ ਵਾਲੇ ਨੂੰ ਜ਼ਾਦਾ ਬਰਡਨ ਪਏ। ਹਾਂ, ਹਾਫ -ਹਾਫ ਕਰਕੇ ਤੁਸੀਂ ਵਿਆਹ ਕਰਵਾ ਲੋੋ, ਕਿਉਂਕਿ ਦੇਖੋ, ਹੁਣ। ਦੋ, ਪਰਿਵਾਰ। ਐ ਵਿਆਹ ਕੀ ਹੁੰਦਾ, ਮਤਲਬ ਦੋ ਪਰਿਵਾਰ ਦਾ ਮਿਲਾਪ ਹੁੰਦਾ ਐ ਨਾ, ਦੋ ਪਰਿਵਾਰ ਇੱ ਇਕ ਹੁੰਦੇ ਅ ਨ, ਕੁੜੀ ਦਾ ਪਰਿਵਾਰ, ਮੁੰਡੇ ਦਾ ਪਰਿਵਾਰ, ਹੈਨਾ, ਐਜ ਆ ਫੈਮਲੀ ਬਣ ਜਾਂਦੀ ਐ ਨਾ ਓ ਵੀ, ਹੈਨਾ, ਤੇ ਇਸ ਵਧੀਆ ਨੀ ਐ, ਕਿ ਤੁਸੀਂ, ਇੱਕ ਦੂਜੇ ਦਾ ਮਤਲਬ ਸਾਥ। ਅੱਛੀ ਤਰੀਕੇ ਨਾਲ ਦੋ, ਕਮ ਸੇ ਕਮ ਖਰਚਾ ਵੀ ਘੱਟ ਹੋਏਗਾ। ਤੇ, ਕਿਸੇ ਦੀ ਓ ਵੀ ਨੀਂ ਮਰੇਗੀ। ਹਾਂਜੀ -ਹਾਂਜੀ, ਤੇ ਲਿਆ, ਹੋਰ ਰਿਹਾ ਦਹੇਜ ਦਾ ਚੱਕ ਰ, ਦਹੇਜ ਤੇ ਸਾਡੀ, ਕੈਂਦੇ ਨਾ ਕਿ ਕਈਂ ਕੁੱਤਿਆਂ ਨੂੰ ਘੀ ਨੀ ਹਜ਼ਮ ਹੁੰਦਾ, ਓਹੀ ਹਿਸਾਬ ਐ, ਓਹੀ ਹਿਸਾਬ ਐ ਇਨਾਂ- ਇਨਾਂ ਦਾ। ਕੁੜੀ, ਤੁਆਨੂੰ ਇੰਨੀ ਅੱਛੀ ਦੱਸੋ, ਏਹ ਕਿਉਂ ਹੁੰਦੀ ਐ? ਲੜਾਈਆਂ ਜ਼ਿਆਦਾਤਰ ਨੂੰਹ ਸੱਸਾ ਵਿੱਚ। ਤਾਂ ਹੀ ਹੁੰਦੀਆਂ ਨ, ਕਿਉਂਕਿ ਤੁਸੀ। ਸਟਾਟਿੰਗ ਤੋਂ ਹੀ ਮਨ ਮਨਾ ਲਿਆ, ਕਿ ਇਸਨੇ ਨੀਂ ਆਂਦਾ ਤਾਂ, ਤੇ ਇਸਦੇ ਨਾਲ ਇਸ ਤਰੀਕੇ ਨਾਲ। ਅਸੀ ਬਿਹੇਵ ਰੱਖਨਾ ਹੈਨਾ, ਤੇ ਓ ਜੋ ਛੋੜ ਕੇ, ਆਪਣੇ ਮਾਂ ਪਿਓ ਛੋੜ ਕੇ ਆਈ ਐ, ਓ ਤੁਆਨੂੰ ਦਿਲ ਤੋਂ ਭਾਵੇਂ ਓ ਮੰਨਦੀ ਵੀ ਹੋਵੇ ਮਾਂ ਪਿਓ। ਲੇਕਿਨ ਤੁਆਡੀ ਇਨਾਂ ਹਰਕਤਾਂ ਕਰਕੇ ਓ ਵੀ ਫੇਰ ਓਈਓ ਜੇਹੀ ਹੋ ਜਾਂਦੀ ਐ ਕਿ, ਚਲੋ ਜੀ। ਤੁਸੀ ਵੀ ਨੀ ਓ, ਮਾਂ- ਪਿਓ ਦੇ ਲਾਇਕ, ਹੈਨਾ। ਫੇਰ, ਲਾਸਟ 'ਚ ਲੇਕਿਨ ਤਾਂ ਵੀ ਲਾਸਟ 'ਚ ਗੱਲ ਕੁੜੀ ਤੇ ਹੀ ਆਂਦੀ ਐ ਫੇਰ। ਕਿ, ਨਈ ਏਹ ਨੀ ਮੰਨਦੀ ਐ, ਓ ਨੀਂ ਮੰਨਦੀ, ਹੈ‌ਨਾ। ਏਹਦੇ ਵਿੱਚ ਤੇ ਮੈਂ ਕੈੰਦੀ ਹਾਂ, ਏਹਦੇ ਵਿੱਚ ਮੁੰਡੇ ਨੇ ਸਾਥ ਦੇਨਾ ਚਾਈਦਾ, ਹੈਨਾ ਮੁੰਡੇ। ਮੁੰਡੇ ਨੇ,
ਮੁੰਡੇ ਨੂੰ ਸਾਥ ਦੇਣਾ ਚਾਈਦਾ ਜੀ, ਬਿਲਕੁਲ- ਬਿਲਕੁਲ ਸਈ ਗੱਲ ਆ। ਮੁੰਡੇ ਨੂੰ ਹਮੇਸ਼ਾ ਸਟੈਂਡ ਲੈਣਾ ਚਾਈਦਾ, ਆਪਨੀ ਵਹੁਟੀ
ਹਾਂ ਦੇਖੋ ਨਈ, ਏਹ ਅਸੀਂ ਏਹ ਨੀਂ, ਕੈੰਦੇ ਕਿ ਓ ਆਪਣੀ ਫੈਮਿਲੀ ਨੂੰ ਛੱਡ ਦੇ, ਫੈਮਲੀ ਵੀ ਬਿਲਕੁਲ ਨਾਲ ਹੀ ਹੈ, ਹਾਂ ਜਿੱਥੇ ਜੋ। ਜਿੱਥੇ ਗ਼ਲਤ, ਉੱਥੇ ਉਸਨੂੰ ਤੁਸੀਂ ਬੋਲੋ, ਜ਼ਰੂਰ ਬੋਲੋ, ਹਾਂ, ਬਿਲਕੁਲ -ਬਿਲਕੁਲ।
ਐ ਵੀ ਨੀਂ ਹੈ, ਕਿ ਬਈ ਘਰ ਨੂੰ ਛੱਡ ਦੋ। ਘਰ ਆਲੇ ਦਾ ਵੀ ਸੁਣੋ, ਵੋਟੀ ਦੀ ਵੀ ਸੁਣਨੀ ਚਾਈਦੀ ਹੈ ਜੀ, ਬੈਲੈਂਸ ਬਣਾ ਕੇ ਚੱਲਣਾ ਚਾਈਦਾ, ਲੈਵਲ।
ਜਿੱਥੇ ਜੋ ਗਲਤ ਐ, ਉੱਥੇ ਉਸਦਾ ਸਾਥ ਦੋ, ਜਿੱਥੇ ਜੋ ਨਈ ਗ਼ਲਤ ਐ, ਉੱਥੇ ਉਸਨੂੰ ਬੋਲੋ, ਹੈਨਾ।
ਬਿਲਕੁਲ, ਸਹੀ ਗੱਲ।
ਹਾਂ, ਦੋਨੋ ਤਰਫ਼ ਹੋਣਾ ਚਾਹੀਦਾ। ਦਹੇਜ ਦਾ ਅੱਜ ਦਿਨ ਤੱਕ, ਵੈਸ ਤੇ ਮੇਰੇ ਸਾਮਣੇ, ਤੇ ਅੱਜ ਦਿਨ ਤੱਕ ਜਿਨੇ ਵੀ ਵਿਆਹ ਹੋਏ ਟਚਵੁੱਡ ਕੇ ਠੀਕ ਈ ਰਹੇ, ਮਤਲਬ ਓ ਕਿਸੇ ਦਾ ਦਹੇਜ ਮੰਗਿਆ ਨੀ ਗਿਆ।
ਨਈ, ਓਤੇ ਮੈਂ ਵੈਸੇ ਵੀ ਹੁਨੇ ਸੁੱਤਾ ਹੋਇਆ ਸੀ ਜੀ। ਇਕਦਮ ਵਾਜਾਂ ਆਈਆ, ਮੈਂ ਕਿਹਾ ਪਤਾ ਨੀ ਕੀ ਹੋਇਆ ਗਲੀ 'ਚ।
ਦੇਖੋ, ਕੀ ਹੋ ਜਾਏਗਾ? ਦਹੇਜ ਲੈ ਕੇ ਕੀ ਹੋ ਜਾਏਗਾ? ਸਾਰੀਆਂ ਚੀਜ਼ਾਂ ਏਥੇ ਈ ਰੈਣੀਆ। ਸਾਰੀਆਂ ਚੀਜ਼ਾਂ ਲਾਸਟ ਵਿੱਚ ਵੀ ਏਥੇ ਹੀ ਰੈਦੀਆਂ ਹੈਨਾ ਮ ਮਿੱਟੀ ਵਿੱਚ ਹੀ ਸਾਰੀਆਂ ਚੀਜ਼ਾਂ ਚਲੀ ਜਾਂਦੀਆਂ, ਹੈਨਾ ਬੰਦੇ ਨੂੰ ਮਿਲਾਸ ਚ ਮਿੱਟੀ ਮਿੱਟੀ ਮਿਲਦੀ ਐ ਸਈ ਜੇੜੀ ਗੱਲ ਐ।
ਬਿਲਕੁਲ, ਸਹੀ ਗੱਲ ਐ ਜੀ।
ਹਾਂ, ਸਾਰੀਆਂ ਚੀਜ਼ਾਂ ਅਸੀਂ ਨਾਲ ਲੈ ਕੇ ਤੇ ਜਾਵਾਂਗੇ ਨੀ ਕਿਆ ਪੈਸਾ ਕਿਆ ਸਾਡੀਆਂ ਏ ਜ਼ਮੀਨਾਂ, ਜਾਇਦਾਦ ਪੈਸਾ, ਏ ਬਾਈਕਸ ਵਗੈਰਾ ਕੁਛ ਵੀ ਨੀ ਰਏਗਾ ਓਧਰ ਕਾਰ ਵਗੈਰਾ, ਸਭ ਕੁਛ ਇੱਧਰ ਈ ਐ। ਹਾਂਜੀ-ਹਾਂਜੀ ਤੇ ਓਸ ਆ ਓਸ ਆਂਟੀ ਨੂੰ ਇਤਨਾ ਤੇ ਕੋਈ ਸਮਝਾ ਸਕਦਾ ਐ ਨਾ ਕਿ ਓਦੀ ਅਗਰ ਕੁੜੀ ਹੋਏਗੀ ਸ਼ਾਇਦ ਓ ਸਮਝਦੀ ਹੋਏ।
ਬਸ ਜੀ, ਓਦੀ ਤੇ ਵੇਖਲੋ ਵਿਆਹੀ ਕੁੜੀ ਵੀ ਹੈਗੀ ਏ।
ਦੇਖੋ ਹੁਣ ਹਾਂ ਦੇਖੋ-ਦੇਖੋ
ਏ ਹਾਲ ਹੈਗਾ ਅੱਜ-ਕੱਲ੍ਹ ਲੋਕਾਂ ਦਾ
ਹਾਂਜੀ ਜੀ, ਮੈਂ ਉਹੀਓ ਕੈਦੀ ਆ ਨਾ ਕਿ ਓ ਕੁੜੀ ਹੋ ਕੇ ਨਾ ਖੁਦ ਕੁੜੀ ਐ ਮਤਲਬ ਕੁੜੀ ਹੋ ਕੇ ਕੁੜੀ ਦਾ ਨੀ ਸਮਝਦੀ, ਤੇ ਫੇਰ ਕੀ ਸਮਝੇਗੀ? ਅੱਜ-ਕੱਲ੍ਹ ਦਹੇਜ ਦਾ ਇਤਨਾ ਹੋ ਗਿਆ ਨਾ ਕਿ ਬਸ ਮਾਰ ਮਾਰਨ
ਓਹਦਾ ਐ ਕਹਿਣਾ ਹੈਗਾ ਆਪਾਂ ਨੀ ਆਪਣੀ ਕੁੜੀਆਂ ਨੂੰ ਦੇ ਕੇ ਭੇਜਿਆ? ਤੁਸੀਂ ਕਿਉ ਤੂੰ ਕਿਉ ਨੀ ਲੈ ਕੇ ਓ ਓਦਾ ਕੈਹਣਾ ਹੈਗਾ ਵੀ ਆਪਾਂ ਕੁੜੀਆਂ ਵਿਆਈਆ ਆਪਣੀਆਂ। ਓਨੂੰ ਵੀ ਤਾਂ ਦੇ ਕੇ ਭੇਜਿਆ ਆਪਾਂ ਤੂੰ ਕਿਉਂ ਨੀ ਲੈ ਕੇ ਆਈ ਵੀ। ਐ ਕਹਿਣਾ ਹੈਗਾ ਓਦਾ ਤੇ ਅੱਗੇ ਓਹਦੀ ਮੁੰਡੇ ਦੀ ਭੈਣਾਂ ਵੀ ਸਾਥ ਦੇਦੀਆਂ ਨੇ।
ਹਾਂ, ਓ ਦੇਖੋ ਓ ਵੀ ਉਹੀਓ ਜੀ ਏ।
ਓਵੀ ਉਹੋ ਜਿਹੀ ਹੈਗੀਆ ਦੱਸੋ ਫੇਰ ਐਵੇਂ ਥੋੜੀ ਚੱਲਦਾ ਜੀ ਕੰਮ?
ਬਿਲਕੁਲ, ਬਿਲਕੁਲ, ਬਿਲਕੁਲ ਓਹੀ ਨਾ ਅਹ ਇੱਕ ਮਿੰਟ ਹੈਲੋ।
ਹਾਂਜੀ।
ਹੈਲੋ ਹੈਲੋ
ਹਾਂਜੀ-ਹਾਂਜੀ ਬੋਲੋ।
ਹਾਂਜੀ, ਹਾਂਜੀ, ਹਾਂਜੀ ਬੋਲੋ-ਬੋਲੋ ਤੁਸੀਂ। ਮੈਂ ਉਈਓ ਕਹਿ ਰਹੀ ਹਾਂ ਨਾ ਹਾਂ ਥੋੜ੍ਹੀ ਕੱਟ-ਕੱਟ ਕੇ ਆ ਰਹੀ ਸੀ ਮੈਂ ਉਹੀ ਕੈ ਰਹੀ ਸੀ ਨਾ ਕਿ ਓਨਾਂ ਨੂੰ ਖੁਦ ਸ਼ਰਮ ਨੀ ਐ ਕਿ ਓ ਕੁੜੀ ਹੋਕੇ ਬੇਚਾਰੀ ਉਸ ਬੁੜੀ ਦਾ ਦੇ ਨਾਲ ਇਤਨਾ ਕਰ ਰਹੇ ਹਨ, ਓਹਦੇ ਮਾਂ-ਪਿਓ ਨੀ ਆਏ?
ਏ ਤੇ ਓਨਾਂ ਨੂੰ ਵੇਖਣਾ ਚਾਈਦਾ ਨਾ ਜੀ।
ਹਾਂਜੀ-ਹਾਂਜੀ। ਅੱਜ-ਕੱਲ ਦਹੇਜ ਨੂੰ ਏਨਾਂ ਨੇ ਬਸ ਏਹਦਾ ਓ ਸਮਝ ਲਿਆ ਕਿ ਚਲੋ, ਜਿਸ ਟਾਈਮ ਮੰਗਿਆ ਤਾਂ ਦੇ ਦੇਣਗੇ। ਕੁਛ ਵੀ ਮੰਗੂਗੇ ਤੇ ਦੇ ਦੇਣਗੇ, ਕਿਉਂਕਿ ਕੁੜੀ ਵਾਲੇ ਨੂੰ ਏਨਾਂ ਨੇ ਜ਼ਿਆਦਾ ਕਮਜ਼ੋਰ ਸਮਝ ਲਿਆ ਕਿ ਕੁੜੀ ਵਾਲੇ ਕੀ ਦੇ ਦੇਣਗੇ ਆਪਣੀ ਕੁੜੀ ਲਈ ਦੇਣਗੇ, ਸਾਡੇ ਲਈ ਥੋੜੀ ਨਾ ਦੇਣਗੇ।
ਐ ਨਾ ਪਿਛੜੇ ਇਲਾਕੇ ਜੇੜੇ ਹੈਗੇ ਨੇ, ਉੱਥੇ ਜ਼ਿਆਦਾ ਹੈ ਬਾਕੀ ਟ੍ਰੈਂਡ ਚੇਂਜ ਹੁੰਦਾ ਜਾ ਰਿਹਾ। ਅੱਜ-ਕੱਲ ਨਾ ਤੁਸੀਂ ਵੇਖਿਆ ਹੋਣਾ ਵੀ ਇਹ ਦਹੇਜ-ਵਹੇਜ ਵਾਲਾ ਸਿਸਟਮ ਹੈ ਨੀ ਵੈਸੇ ਹੁਨ ਏਨਾ, ਜੇੜੇ ਮਤਲਬ ਏਰੀਆ ਡਿਵੈਲਪ ਹੋ ਚੁੱਕੇ ਨੇ।
ਹੂੰ ਬਟ ਜਿੰਨਾਂ ਦੀ ਸੋਚ ਪੁਰਾਨੀ ਐ ਨਾ, ਓ ਓਥੇ ਈ ਅਟਕੇ ਨੇ। ਭਾਵੇਂ ਜਿਤਨਾ ਮਰਜ਼ੀ ਡਿਵਲੈਪ ਹੋ ਜਾਏ ਨਾ, ਜਿਨਾਂ ਦੀ ਸੋਚ ਓਥੇ ਈ ਅਟਕੀ ਐ ਨਾ ਓ ਓਥੇ ਈ ਰਹਿਨਗੇ, ਭਾਵੇਂ ਜਿਤਨੇ ਮਰਜ਼ੀ ਮੋਡਰਨ ਬਨ ਜਾਓ।
ਜੀ-ਜੀ।
ਮੈਂ ਕਈ ਵਾਰ ਦੇਖਦੀ ਆਂ ਜੋ ਬੋਤ ਜ਼ਾਦਾ ਮੋਡਰਨ ਹੁੰਦੇ ਆ ਨਾ ਓਨਾਂ ਦੀ ਸੋਚ ਜਾਦਾ ਡਿੱਗੀ ਦੀ ਹੁੰਦੀ ਐ।
ਚਲੋ ਮੈਨੂੰ ਤੁਆਡੀ ਗੱਲ ਤਾਂ ਮੈ ਸਮਝ ਤੇ ਆ ਗਿਆ ਮੈਂ ਅੰਟੀ ਨੂੰ ਸਮਝਾ ਕੇ ਆਨਾ ਵੀ ਮੈਂ ਐਵੇਂ-ਐਵੇਂ ਤੁਸੀਂ ਕਰੋ ਵੀ ਨਾ ਤੰਗ ਕਰੋ ਕੁੜੀ ਨੂੰ। ਠੀਕ ਐ ਜੀ, ਸਸ ਰੀ ਕਾਲ ਤੁਆਡੀ ਸਲਾਹ ਆਸਤੇ, ਮੈਂ ਆਂਟੀ ਨੂੰ ਸਮਝਾ ਕੇ ਫੇਰ ਤਾਨੂੰ ਕੋਲ ਕਰਨਾ ਜੀ।
ਜੀ-ਜੀ ਓਕੇ ਜੀ, ਓਕੇ ਜੀ ਬਾਏ-ਬਾਏ।